ਹੈਲੋ।
ਸਾਸਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਕੀ ਹਾਲ-ਚਾਲ ਏ ਜੀ?
ਹਾਂਜੀ ਵਧੀਆ ਜੀ ਤੁਸੀਂ ਦੱਸੋ ਠੀਕ ਹੋ?
ਸਭ ਵਧੀਆ ਜੀ ਸਭ ਵਧੀਆ। ਬਸ ਗਰਮੀ ਦੇ ਮਜ਼ੇ ਲੈ ਰਹੇ ਆ ਜੀ।
ਹਾਂਜੀ-ਹਾਂਜੀ, ਗਰਮੀ ਕਰਕੇ ਤੇ ਕਿਤੇ ਬਾਹਰ ਵੀ ਨੀ ਜਾਇਆ
ਬਿਲਕੁਲ-ਬਿਲਕੁਲ, ਗਰਮੀ ਬਹੁਤ ਹੋਈ ਹੋਈ ਏ ਨਾ।
ਜੀ ਹਾਂਜੀ।
ਹਾਂ, ਚਲੋ ਮੈਂ ਓਹੀਓ ਗਰਮੀ ਕਰਕੇ ਤੁਹਾਨੂੰ ਪੁੱਛਣਾ ਚਾ ਰੀ ਸੀ, ਮੈਂ ਕਿਆ ਜ ਪੁੱਛੀਏ ਸ਼ੋਪਿੰਗ ਵੋਪਿੰਗ ਦੇ ਬਾਰੇ ਚ ਕੈ ਕਿੱਦਾਂ ਏ ਗਰਮੀ ਦੇ ਵਿੱਚ ਕਿੱਦਾਂ ਸ਼ੋਪਿੰਗ ਕਰਦੇ? ਔਨਲਾਈਨ ਔਫਲਾਈਨ।
ਪਤਾ ਕੀ ਗਰਮੀ ਕਰਕੇ ਨਾ ਅਸੀਂ ਸੋਚਿਆ ਸੀਗਾ, ਕਿ ਅਸੀਂ ਜਾਣਾ ਏ। ਤੇ ਦਰਬਾਰ ਸਭ ਤਾਂ ਅਸੀਂ ਸੋਚ ਚੇਆ ਸੀਂ ਕਿ ਬਾਬੇ ਦੇ ਘਰ ਜਾਣਾ ਤਾ ਅਸੀਂ ਕੁਛ ਸ਼ੋਪਿੰਗ ਕਰ ਆਈਏ ਲੇ ਕਿੰਨਾ ਨਾ ਪਤਾ ਕੀ ਸੀ। ਐਨੀ ਗਰਮੀ ਪੈ ਰੀ ਸੀ ਕਿ ਮੈਂ ਜਦੋਂ ਅ ਕੱਲ੍ਹ ਦੀ ਗੱਲ ਆ। ਕੱਲ੍ਹ ਅਸੀਂ ਕੱਪੜੇ ਧੋ ਕੇ ਅਸੀਂ ਬਾਰ ਪਾਏ ਸੀਗੇ ਤੇ ਜਦੋਂ ਪਾ ਕੇ ਆਏ ਸੀ ਤੇ ਬਹੁਤ ਜੈਦਾ ਧੁੱਪ ਸੀਗੀ ਜਦੋਂ ਅੰਦਰ ਆ ਕੇ ਜਦੋਂ ਫ੍ਰ ਫ੍ਰੀ ਹੋ ਗੇ ਤੇ ਅਸੀਂ ਸੋ ਗਏ ਥੋੜ੍ਹੀ ਦੇਰ ਏ ਸੀ ਚਲਾ ਕੇ ਪਤਾ ਨ੍ਹੀਂ ਲੱਗਾ ਓਹ ਬਾਹਰ ਮੀਂਹ ਆਯਾ ਅਹੌਰ ਸਾਰੇ ਕੱਪੜੇ ਗਿੱਲੇ ਹੋ ਗੇ ਤੇ ਓਹ ਹੁਣ ਰਾਤੀ ਕਾਫ਼ੀ ਦੇਰ ਤੋਂ ਤਿੰਨ ਘੰਟੇ ਮੀਹ ਵਰਦਾ ਰਿਹਾ ਅਸੀਂ ਕਿਹਾ ਚਲੋ ਮੌਸਮ ਠੰਡਾ ਹੋਜੂਗਾ ਗਰਮੀ ਨਿਕਲ ਜੂ ਅਸੀਂ ਓਹ ਫਿਰ ਕੱਪੜੇ ਦੁਬਾ ਬਾਰਾ ਧੋ-ਧੂ ਕੇ ਰਾਤ ਤੀ ਤੇ ਰੱਖ ਲੇ ਸਵੇਰੇ ਫਿਰ ਪਾ ਕੇ ਜਦੋਂ ਦੁਪੇਰ ਸਵੇਰੇ ਪਾਣ ਗਏ ਤੇ ਹਏ ਅੱਖਾਂ ਹੀ ਨਾ ਖੁੱਲਣ ਏੰਨੀ ਗਰਮੀ ਐਨ ਇੰਨੀ ਗਰਮੀ ਅੱਖਾਂ ਹੀ ਨਾ ਖੁੱਲਣ ਧੁਪ 'ਚ ਫਿਰ ਬੰਦਾ ਕਿੱਥੇ ਫਿਰ ਸ਼ੋਪਿੰਗ ਕਰਕੇ ਕਿੱਥੇ ਜਾ ਪਾਏਗਾ ਇੰਨੀ ਗਰਮੀ ਹੋਈ ਦੀ ਅੱਖਾਂ ਇੰਨੀ ਖੁਲ ਰੀਆਂ। ਤੇ ਫਿਰ ਤਾਂ ਬੰਦਾ ਪੀ ਲੋ ਬਿਮਾਰ ਹੋ ਜੂਗਾ ਗਰਮੀ 'ਚ ਜੇ ਬਾਰ ਜਾਏਗਾ।
ਬਿਲਕੁਲ -ਬਿਲਕੁਲ ਗਰਮੀ ਤਾਂ ਬੋਤ ਹੀ ਹੋ ਜਾ ਰੀ ਏ।
ਹਾਂਕੁਛ ਔਨਲਾਈਨ ਤੇ ਐਵੇਂ ਕਿ ਜਿਵੇਂ ਕਿ ਕੁਛ ਘਰ ਦੇ ਚੀਜ਼ਾਂ ਹੋ ਗਿਆ ਯਾ ਓਦਾ ਮੇਕ ਕਪ ਤਾ ਹੋ ਗਿਆ ਔਨਲਾਈਨ ਮੰਗਾ ਲਈ ਦੈ ਪਰ ਜਿਵੇਂ ਸੂਟ ਵਗੈਰਾ ਜੇੜੇ ਲੈਣੇ ਹੁੰਦੇ ਨੇ ਓਹ ਤਾਂ ਤਾਨੂੰ ਪਤਾ ਮੈਂ ਔਫਲਾਈਨ ਹੀ ਲੈ ਪਾਵਾਂਗੀ ਜਿਨੇ ਸਟਿੱਚ ਕਰਨੇ ਨੇ ਅਸੀਂ ਓਹ ਫਿਰ ਵੇਖ ਚੱਕ ਕੇ ਹੀ ਲਵਾਂਗੇ ਮਾਰਕੀਟ ਜਾਣ ਵਾਸਤੇ ਵੀ ਸਾਨੂੰ ਤਾਨੂੰ ਪਤਾ ਓਥੇ ਜਾਵਾਂਗੇ ਤੇ ਫੇਰ ਓਹ ਵੇਖ ਚੱਕ ਕੇ ਹੀ ਲਵਾਂਗੇ ਨਾ ਕੱਪੜੇ
ਮਤਲਬ ਤੁਸੀਂ ਔਨਲਾਈਨ ਤੋਂ ਜੈਦਾ ਔਫਲਾਈਨ ਪ੍ਰੈਫਰ ਕਰਦੇ ਔ।
ਕਿ ਮੈਂ ਔਨਲਾਈਨ ਜੈਦਾ ਕਰਨੀ ਹਾਂ ਬਟ ਜਦੋਂ ਕਿੱਥੇ ਜਾਣਾ ਹੋਵੇ ਨਾ ਤੇ ਫਿਰ ਮੈਨੂੰ ਔਫਲਾਈਨ ਕੱਪੜੇ ਵਗੈਰਾ ਤੋਂ ਲੈਣੇ ਹੀ ਪੈਂਦੇ ਨੇ। ਕਿਉਂਕਿ ਫੇਰ ਕਿਤੇ ਜਾਣ ਦੇ ਵਿੱਚ ਤਾਂ ਕਰ ਕੇ ਲੈਣੇ ਪੈਂਦੇ ਨੇ ਜਦੋਂ ਅਸੀਂ ਔਨਲਾਈਨ ਕੁਛ ਮੰਗਾਈਏ ਨਾ ਕਈ ਵਾਰੀ ਓਹ ਪ੍ਰੋਡਕ ਟ ਨਾ ਗਲਤ ਵੀ ਆਂਦਾ ਔਰ ਕਈ ਵਾਰੀ ਓਨੂੰ ਰਿਟਨ ਕਰਦੇ ਕਰਦੇ ਇੱਕ ਹਫ਼ਤਾ ਲੱਗ ਜਾਂਦੈ, ਐਨਾ ਫਿਰ ਟਾਈਮ ਨਹੀਂ ਹੁੰਦਾ।
ਹਾਂ ਬਸ ਟਾਈਮ ਦੇ ਉੱਪਰ ਡਿਪੈਂਡ ਕਰਦੈ ਅਗਰ ਟਾਈਮ ਹੈਗਾ ਤੁਹਾਡੇ ਕੋਲ ਖੁੱਲ੍ਹਾ
ਆਹੋ ਟਾਈਮ ਕਰਕੇ ਨਾ ਵੀ ਕਈ ਵਾਰੀ ਅਚਾਨਕ ਤਿਆਰੀ ਹੋਵੇ ਤੇ ਫਿਰ ਓਹ ਅਸੀਂ ਜਾ ਕੇ ਵੇਖ ਚਾਕੇ ਈ ਲੈ ਕੇ ਆਣੇ ਆਂ ਸੂਟ-ਸਾਟ ਵੈਸੇ ਤਾਂ ਔਨਲਾਈਨ ਹੀ ਮੰਗਾਣੇ ਆਂ। ਮੇਕਅਪ ਦਾ ਜਿਹੜਾ ਸਮਾਨ ਹੁੰਦਾ ਉਹ ਤੇ ਅਸੀਂ ਔਨਲਾਈਨ ਹੀ ਮੰਗਵਾਉਂਦੇ ਹਾਂ। ਹਾਂਜੀ ਚੰਗਾ ਮਿਲ ਜਾਂਦਾ ਸਮਾਨ ਔਨਲਾਈਨ
ਔਨਲਾਈਨ ਤਾਂ ਦੇਖੋ ਮੇਕਅਪ ਤਾਂ ਕੀ ਔਲ ਤੁਹਾਨੂੰ ਡੇਲੀ ਨੀਡਸ ਦੀਆਂ ਚੀਜ਼ਾਂ ਜਿਦਾਂ ਗਰੋਸਰੀ ਹੈ ਮੈਡੀਸਿਨ ਹੈ ਬੱਚਿਆਂ ਦਾ ਕੁਛ ਵੀ ਸਮਾਨ ਹੈ ਹਨਾ।
ਹਾਂਜੀ ਕਿ ਕਿਚਨ ਦਾ ਕੋਈ ਸਮਾਨ ਆ ਹਾਂਜੀ-ਹਾਂਜੀ-ਹਾਂਜੀ। ਅਤੇ ਬਸ ਔਹੀ ਹੈ।
ਹੂੰ, ਕਿਉਂਕਿ ਤੁਸੀਂ ਮਾਰਕੀਟ ਤੁਸੀਂ ਨਹੀਂ ਤਾਂ ਬਾਹਰ ਵੀ ਤੁਸੀਂ ਥੋੜਾ ਬਹੁਤ ਡੇਲੀ ਨੀਡ ਦਾ ਵੀ ਸਮਾਨ ਤੁਸੀਂ ਚਾਹੀਦਾ ਹੈ ਤੁਸੀਂ ਖੁਦ ਜਾ ਸਾਰਾ ਕੰਮ ਛੱਡ ਕੇ ਜਾਂ ਬੱਚਿਆਂ ਨੂੰ ਭੇਜੋਗੇ ਬੱਚੇ ਵੀ ਤਵੜੇ ਆਪਣੀ ਮਰਜ਼ੀ ਨਾਲ ਕੰਮ ਕਰਦੇ ਹੈ।
ਬੱਚੇ ਵੀ ਕਿੱਥੇ ਸੁਣਦੇ ਇੰਨੀ ਗਰਮੀ ਹੈ ਕਿੱਥੇ ਬਾਹਰ ਨਿਕਲਦੀ ਹੁਣ ਜੋੇ ਖੇਡਣਾ ਹੋਵੇ ਨਾ ਫਿਰ ਉਹ ਗਰਮੀ ਨੀ ਵੇਖਦੇ ਆਪਣੇ ਕੰਮ ਆਹੋ ਜੇ ਅਗਰ ਅਸੀਂ ਕੋਈ ਕੰਮ ਆਖ ਦਈਏ ਨਾ।
ਫੇਰ ਗਰਮੀ ਸਰਦੀ ਸਭ ਲੱਗਦੀ ਉਹਨਾਂ ਨੂੰ
ਯਾਦ ਥੱਕ ਜਾਂਦਾ, ਏ ਪੈਰ ਦਰਦ ਹੋ ਰਹੇ ਨੇ ਮੈਨੂੰ ਇਹ ਹੋ ਰਿਹਾ ਫੇਰ ਉਹਨਾਂ ਨੂੰ ਸਭ ਚੇਤਾ ਆ ਜਾਂਦਾ।
ਬਸ ਇਸ ਲਈਏ ਫਿਰ ਥੋੜ੍ਹਾ ਲੱਗਦਾ ਕਿ ਚਲੋ ਠੀਕ ਹੈ ਸਾਡੇ ਵਾਸਤੇ ਥੋੜ੍ਹੀ ਜਿਹੀ ਹੈਲਪ ਹੋ ਗਈ ਇਹਦੇ ਨਾਲ ਔਨਲਾਈਨ ਦੇ ਨਾਲ
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਉਹੀ ਗੱਲ ਆ ਤਾਂ ਹੀ ਕਰਕੇ ਨਾ ਫਿਰ ਜ਼ਿਆਦਾਤਰ ਨਾ ਫੇਰ ਔਨਲਾਈਨ ਹੀ ਮੰਗਾਈ ਦਾ ਹੈ ਕਿ ਵੀ ਬੱਚੇ ਵੀ ਜਾਣ ਜੋੋਗੇ ਨੇ ਕਈ ਵਾਰੀ ਗੈਸਟ ਆ ਜਾਂਦੇ ਘ ਘਰ ਕੋਈ ਨਾ ਹੁੰਦਾ ਤੇ ਕਈ ਵਾਰੀ ਏਦਾਂ ਹੋ ਜਾਂਦਾ ਕਿ ਯਾਰ ਮੌਸਮ ਇਦ ਤਾ ਹੋਇਆ ਤਾਂ ਬਾਹਰ ਜਾ ਨੀ ਪਾਵਾਂਗੇ ਘਰ ਵੀ ਕਰ ਲ ਗਈਸਟ ਅਤੇ ਫਿਰ ਅਸੀਂ ਔਨਲਾਈ ਮੰਗਵਾ ਲੈਂਦੇ ਹਾਂ।
ਹੂੰ-ਹੂੰ,
ਬਲਿੰਕਿਟ ਤੋਂ ਮਾਰਦੇਈਦਾ ਬਲਿੰਕਿਟ ਮਾਰ ਲਈਦਾ ਪੰਦਰਾਂ ਮਿੰਟ ਵੀਹ ਮਿੰਟ 'ਚ ਘਰ ਸਮਾਨ ਇਨੇ ਚ ਅਸੀਂ ਗੱਲਾਂ ਗੁੱਲਾ ਪਾਣੀ ਪੂਣੀ ਪੜਾ ਦਿੱਤੇ ਗੱਲਾ ਮਾਰ ਲੈਂਦੇ ਹਾਂ। ਐਨੇੱਚ ਔ ਆ ਜਾਂਦਾ ਸਮਾਨ ਤੇ ਬਸ ਫਿਰ, ਉਹੀ ਕਰਕੇ ਫਿਰ ਚਲੋ ਇਹ ਵੀ ਚਲੋ ਚੰਗਾ ਹੈ ਕਿ ਔਨਲਾਈਨ ਦਾ ਇਹ ਕੰਮ ਸਹੀ ਕਿ ਚਲੋ ਘਰ ਬੈਠੇ ਬੰਦਾ ਲੈ ਸਕਦਾ ਕਈ ਵਾਰੀ ਰਾਤ ਬਰਾਤ ਤੇ ਭੁੱਖ ਲੱਗ ਜਾਂਦੀ ਆ ਘਰ ਚ ਕੁਛ ਨਹੀਂ ਹੁੰਦਾ
ਹੂੰ-ਹੂੰ ਹੋਰ ਵੀ ਤਾਂ ਵੀ ਬੱਚੇ ਕਹਿ ਦਿੰਦੇ ਐ ਨੀ ਖਾਣਾ ਅੱਜ ਕੁੱਛ ਬਾਹਰੋਂ ਮੰਗਵਾਲੋ
ਹਾਂਜੀ-ਹਾਂਜੀ ਬਿਲਕੁਲ,
ਹਾਂ ਹੁਣ ਜਿੱਦਾਂ ਰਾਤੀ ਹੁਣ ਬੱਚੇ ਆ ਜੀ ਰਾਈਸ ਆਈਸ ਕ੍ਰੀਮ ਖਾਣੀ ਹੈ ਤੁਸੀਂ ਰਾਤ ਨੂੰ ਇਕ ਵਜੇ ਮੰਗਾ ਲੋ ਜਾਹੇ ਤੁਸੀਂ ਸਵੇਰੇ ਤਿੰਨ ਵਜੇ ਮੰਗਾਲੋ।
ਉਹੀ ਤੇ ਬਿਲਕੁਲ-ਬਿਲਕੁਲ ਤਾਂ ਕਰਕੇ ਔਨਲਾਈਨ ਇਸ ਚੀਜ਼ 'ਚ ਚੰਗਾ ਹੈ ਬਾਕੀ ਜੇ ਔਫਲਾਈਨ ਤਾਂ ਔਫਲਾਈਨ ਤੁਹਾਨੂੰ ਪਤਾ ਦਸ ਵਜੇ ਤੱਕ ਤਾਂ ਸ਼ੋਪ ਸਭ ਬੰਦ ਹੋ ਜਾਂਦੀ।
ਬਿਲਕੁਲ-ਬਿਲਕੁਲ।
ਹਾਂਜੀ-ਹਾਂਜੀ ਤਾਂ ਕਰਕੇ ਅਸੀਂ ਸੋਚਿਆ ਕਿ ਚਲੋ ਜਾਈਏ ਬਟ ਲੇਕਿਨ ਗਰਮੀ ਵੈ, ਉੱਧਰ ਹੋਏ ਹੋਏ ਹੈ ਬੜਾ ਹਾਲ ਖਰਾਬ ਹੋਇਆ ਤਾਂ ਫਿਰ ਉਹਦੇ ਕਰਕੇ ਨਾ ਨਾ ਸ਼ੋਪਿੰਗ ਕਰ ਪਾ ਰਹੇ ਹਾਂ ਨਾ ਕੁੱਛ ਫੇਰ ਇਸ ਕਰਕੇ ਕਿ ਔਨਲਾਈਨ ਹੀ ਜ਼ਿਆਦਾਤਰ ਹੁਣ ਜਾਣਾ ਸੀਗਾ ਅਸੀਂ ਕਿਸੀ ਤੁਹਾਡੇ ਸੂਟ ਲਾਏ, ਪਰ ਹੁਣ ਗਰਮੀ ਕਰਕੇ ਨਿਕਲਣ ਨੀ ਆਉਣਾ
ਹੂੰ ਬਸ ਇਹੀ ਔ ਦਿੱਕਤ ਬਾਹਰ ਗਰਮੀ ਦੇ ਚੱਕਰ ਚੱਕਰ ਚ ਨਹੀਂ ਜਾਇਆ ਜਾਂਦਾ ਸਰਦੀਆਂ ਤੇ ਸਰਦੀ ਦੇ ਚੱਕਰ ਚ ਨਹੀਂ ਜਾਇ ਜਾਂਦਾ ਗਰਮੀ ਅਤੇ ਤੇ ਗਰਮੀ ਦੇ ਅੱਛ ਸਰਦੀ ਚ ਫਿਰ ਵੀ ਮੈਨੂੰ ਲੱਗਦਾ ਥੋੜ੍ਹਾ ਚਲੋ ਕੱਪੜਾ ਪਾ ਕੇ
ਹੂੰ ਸਰਦੀਆਂ ਚ ਤੇ ਫਿਰ ਵੀ ਠੀਕ ਆ ਸਰਦੀਆਂ ਚ ਤਾਂ ਬੰਦਾ ਚਲਾ ਹੀ ਜਾਂਦਾ
ਔਖਾ ਸੌਖਾ ਹੋ ਕੇ ਗਰਮੀ ਬਹੁਤ ਔਖਾ ਹੋ ਜਾਂਦਾ ਹੈ। ਹੂੰ ਗਰਮੀ ਏਦਾਂ ਹੋ ਜਾਂਦੀ ਹੈ ਨਾ ਕਿ ਤੁਸੀਂ ਸ਼ੋਪਿੰਗ ਕਰਨ ਜਾਓਗੇ ਨਾਲ ਤੁਸੀਂ ਕੁਛ ਨਾ ਕੁਛ, ਉਹ ਖਾਧਾ ਪੀਤਾ ਜਾਂਦਾ ਕੁਛ ਪਾਣੀ ਫਾਲਤੂ ਹੋ ਗਿਆ ਕੁਛ ਵੀ ਹੋ ਗਿਆ ਇਨਫੈਕਸ਼ਨ ਸਾਨੂੰ ਬੜੀ ਜਲਦੀ ਹੋ ਜਾਂਦਾ।
ਹਾਂਜੀ ਤੁਸੀਂ ਮੰਨੋ ਕਿ ਅਸੀਂ ਮਲ ਮਤਲਬ ਘਰ ਦੇ ਵਿੱਚ ਬੱਚਿਆਂ ਨੂੰ ਨਿੰਬੂ ਪਾਣੀ ਵੀ ਬਣਾ ਕੇ ਦੇਈਏ ਨਾ ਜਾਂ ਜ ਜਲਜੀਰਾ ਬਣਾ ਦੇਈਏ ਯ ਫਿਰ ਇਹਨਾਂ ਨੂੰ ਇਹ ਬਣਾ ਦੀ ਕੀ ਨਮਸ਼ਕੰਜੀ ਬਣਾ ਲੇਕਿਨ ਰੋ ਅਫ਼ਜ਼ਾ ਬਣਾ ਦੀ ਲੇਕਿਨ ਬੱਚਿਆਂ ਨੇ ਮੂੰਹ ਨਹੀਂ ਲਾਣਾ
ਬਿਲਕੁਲ ਸਹੀ ਕਹਿ ਰਹੇ ਹੋ
ਜੇ ਇੱਕ ਵਾਰੀ ਪੀ ਲਿਆ ਹਾਂਜੀ- ਹਾਂਜੀ ਇੱਕ ਵਾਰੀ ਪੀ ਲਿਆ ਤੇ ਪੀ ਲਿਆ ਉਹਨਾਂ ਨੇ ਚੀਜ਼ ਮੂੰਹ ਨਹੀਂ ਲਾਉਂਦੇ
ਬਿਲਕੁਲ।
ਅਤੇ ਇਸ ਕਰਕੇ ਨਾ ਫਿਰ ਅਸੀਂ ਸਰ 'ਚ ਅਸੀਂ ਕਹਿੰਦੇ ਹਾਂ ਗਰਮੀ 'ਚ ਬਾਹਰ ਨਾ ਹੀ ਨਿਕਲੋ ਤਾਂ ਚੰਗਾ ਹੁਣ ਕਿੱਥੇ ਅੱਜ ਜਿਆਦਾਤਰ ਤੇ ਏ ਸੀ ਚ ਬੈਠੇ ਰਹਿੰਦੇ ਨੇ ਬੱਚੇ ਏ ਸੀ ਹੋ ਗਿਆ ਤਾਂ ਹੁਣ ਤੇ ਤੇ ਆਹੋ ਪਰ ਇਹਵੇ ਕਿ ਇਸ ਦਾ ਵੀ ਚੰਗਾ ਬੈਨੀਫਿਟ ਹੈ ਕਿ ਆਵਾਜ਼ ਨਹੀਂ ਕਰਦਾ ਵਧੀਆ ਘਰ ਚ ਬੈਠੇ ਰਹਿੰਦੇ ਨੇ ਕੂਲਰ ਲਾ ਲੋੋ ਤੇ ਕੂਲਰ ਕਿੰਨੀ ਵਾਜ਼ਾਂ ਕਰਦਾ
ਬਿਲਕੁਲ ਬਟ ਲੇਕਿਨ ਇਹ- ਇਹ ਦੇਖੋ ਚੀਜ਼ਾਂ ਜਿੱਥੇ ਤੁਹਾਨੂੰ ਆਰਾਮ ਦਿੰਦੀਆਂ ਨਾ ਇਹ ਨੁਕਸਾਨ ਵੀ ਕਰਦੀ ਆ ਬੱਚਿਆਂ ਨੂੰ ਚੀਜ਼ਾਂ ਕਿਉਂ ਬੱਚੇ ਅੱਜ ਕੱਲ ਇੰਨੇ ਹੋ ਗਏ ਨਾ ਸੈਂਸਟਿਵ ਇੰਨੇ ਹੋ ਗਏ ਹੈ ਕਿ ਬੱਚੇ ਦੇਖੋ ਬਿਲਕੁਲ ਅੱਜ ਕੱਲ ਸਕੂਲ ਵੀ ਦੇਖੋ ਦੇਖੋ- ਦੇਖੋ ਬੱਚੇ ਸਕੂਲਾਂ ਦੇ ਵਿੱਚ ਵੀ ਉਹੀ ਹੋ ਹੈ ਕੋਲਡ ਹੋ ਜਾਂਦਾ ਬੇ ਸਕੂਲ ਵੀ ਨਿਕਲੇ ਤਾਂ ਚਲੋ ਜੀ ਸਕੂਲ ਵੀ ਅੱਜ ਕਲ ਏਸੀ ਵਾਲੇ ਹੋ ਗਏ
ਫਿਰ ਸਰਦ ਗਰਮ ਹੋ ਜਾਂਦਾ ਏਸੀ ਚੋਂ ਨਿਕਲ ਕੇ ਗਰਮੀ ਚ ਜਾਣਾ ਗਰਮੀ ਚੋਂ ਨਿਕਲ ਕੇ ਏਸੀ
ਬਸ ਨਹੀਂ ਦ ਦ ਸਰਦਗਰਮ ਵੀ ਹੋ ਜਾਂਦਾ ਦੇਖੋ ਬੱਚੇ ਦੀ ਹੈਲਥ ਬੱਚੇ ਹੈ ਹੀ ਨਹੀਂ ਅੱਜ ਅੱਜ ਕਲ ਕੇ ਬੱਚੇ ਥੋੜ੍ਹੀ ਗਰਮੀ ਬਰਦਾਸ਼ਤ ਕਰ ਲੈਣ। ਬੱਚੇ ਦਾ ਸਰੀਰ ਓਦਾਂ ਦਾ ਬਣ ਗਿਆ। ਕਿ ਬਸ ਏ ਸੀ ਚ ਬੈਠ ਨਾ ਬਸ। ਹਨਾ। ਨਹੀਂ ਤਾਂ ਸਾਡੇ ਟਾਈਮ ਤੇ ਦੇਖੋ ਕੋਈ ਇੰਨੇ ਵੈਸੀ ਨਹੀਂ ਸੀਗੇ। ਠੀਕ ਹੈ ਸੀਗੇ। ਬਟ ਫੇਰ ਵੀ ਅਸੀਂ ਸਕੂਲ ਜਾਣਾ ਸਕੂਲ ਨਾਲ ਕੋਈ ਏ ਸੀ ਵ ਪਹਿਲੇ ਨਹੀਂ ਸੀਗੇ। ਹੁਣ ਤਾਂ ਦੇਖੋ ਸਕੂਲ ਵੀ ਏ ਸੀ ਵਾਲੇ ਅ। ਬੱਚਿਆਂ ਨੂੰ ਕੋਚਿੰਗ ਹੈ। ਤਾਂ ਉਹ ਵੀ ਏਸੀ ਵਾਲੇ
ਹਾਂਜੀ। ਬਿਲਕੁਲ-ਬਿਲਕੁਲ
ਦੀ ਲੱਗ ਜਾਣੀ ਹੈ। ਤਾਂ ਉਹਦੇ ਚ ਵੀ ਏ ਸੀ ਲੱਗੇ ਹੋਏ ਹੈ।
ਤੇ ਜਿਹੜੇ ਏ ਸੀ ਚ ਰਹਿੰਦੇ ਨੇ ਨਾ ਉਹ ਬੰਦਾ ਵੀ ਕਿਥੇ ਹੋਰ ਨਹੀ ਟ ਨਾ ਰਹਿ ਨੀ ਸਕਦਾ ਫਿਰ ਰਹਿ ਨਹੀਂ ਜਾਂਦਾ। ਗਰਮੀ ਲੱਗਦੀ ਹੈ ਉਹਨੂੰ ਜ਼ਿਆਦਾ ਨਹੀਂ ਰਿਹਾ ਜਾਂਦਾ। ਬੰਦਾ ਕਿਤੇ ਜਾਵੇ ਨਾ। ਤਾਂ ਦੋ ਦਿਨ ਕਿਸੇ ਕੋਲ ਨਹੀਂ ਕੱਟ ਸਕਦਾ। ਇਸ ਲਈ ਨਾ ਥੋੜ੍ਹੀ ਬਿਨਾਂ ਏ ਸੀ ਦੀ ਵੀ ਆਦਤ ਪਾਣੀ ਵੀ ਹੁੰਦੀ ਹੈ।
ਪਾਉਣੀ ਚਾਹੀਦੀ ਹੈ ਨਾ ਬੱਚੇ ਨੂੰ ਇਹ ਤਾਂ ਕਹਿ ਰਹੇ ਲੇਕਿਨ ਹੁਣ ਅੱਜ ਕੱਲ੍ਹ ਦੇ ਬੱਚੇ ਨੇ ਅਸੀਂ ਗ਼ਲਤ ਆਦਤਾਂ ਪਾ ਲਈਆਂ ਨੇ ਖੁਦ ਹੀ।
ਹੰਮ-ਹੰਮ -ਹੰਮ ਬਿਲਕੁਲ -ਬਿਲਕੁਲ ਤਾਂ ਕਰਕੇ ਨਾ ਬ ਬੱਚਿਆਂ ਨੂੰ ਹਰ ਚੀਜ਼ ਦਾ ਸ ਦਿੰਦਾ ਮ ਹੁਣ ਮੈਂ ਸੋਚਦੀ ਸੀ ਕਿ ਜਾਵਾਂ ਸ਼ੋਪਿੰਗ ਕਰਨਾ ਪਰ ਗਰਮੀ ਕਰਕੇ ਜਾਣਾ ਨਹੀਂ ਹੁੰਦਾ ਪਿਆ।
ਹੰਮ।
ਹੋਰ ਤੁਸੀਂ ਦੱਸੋ ਫੇਰ ਤੁਸੀਂ ਕਿੱਦਾਂ ਕਰਦੇ ਹੋ। ਓਨਲਾਈਨ ਯ
ਬਸ ਉਹੀਓ ਹੈ। ਦੇਖ ਲਈਦਾ ਕਿ ਟਾਈਮ ਕਿੱਦਾਂ ਦਾ ਹੈਗਾ ਹੈਗਾ ਟਾਈਮ ਜਿਆਦਾ ਹੈਗਾ ਤਾਂ ਔਨਲਾਈਨ ਵੀ ਕਰ ਲਈਦੀ ਹੈ। ਬਟ ਨਲਾਈਨ ਮੈਂ ਕਾਫ਼ੀ ਮੰਗਵਾਇਆ ਸਮਾਨ ਮੈਨੂੰ ਕਦੇ ਏਦਾਂ ਦੀ ਪ੍ਰੋਬਲਮ ਹੋਈ ਨੀ। ਕਿ ਹਾਂ, ਕਿ ਕਦੀ ਮਤਲਬ ਕਿ ਸਮਾਨ ਖ਼ਰਾਬ ਆਇਆ ਹੋਇਆ।
ਜੋ ਐਮਾਜ਼ੋਨ ਹੋ ਗਏ, ਫਲਿੱਪ
ਹਾਂ। ਟਰੱਸਟ ਐਪ ਤੋਂ ਖਰੀਦੋਗੇ ਤੇ ਤੁਹਾਨੂੰ, ਸਾਈਜ਼ ਦਾ ਵੀ ਘੱਟ ਇਸ਼ੂ ਆਏਗਾ।
ਜੀ- ਜੀ -ਜੀ- ਜੀ -ਜੀ ਅਤੇ ਰਿਫੰਡ ਐਂਡ ਰਿਟਰਨ ਦਾ ਵੀ ਰਹੇਗਾ। ਹੁਣ ਪਿੱਛੇ ਜਿਹੇ ਦੇ ਨਾ, ਕਿਸੇ ਨੇ ਮੇਰੇ ਫਰੈਂਡ ਨੇ ਨਾ ਇੰਸਟਾ ਤੋਂ ਨਾ ਦੋ ਕੁੜਤੀਆਂ ਮੰਗਵਾਈਆਂ ਸੀ।
ਹਮ-ਹਮ-ਹਮ
ਦੋ ਹਜ਼ਾਰ ਦੀ ਇੱਕ ਹਜ਼ਾਰ ਦੀ ਇੱਕ ਕੁੁਰਤੀ ਸੀਗੀ। ਬਹੁਤ ਉਹਨੂੰ ਵੇਖਣ ਚ ਬਹੁਤ ਪਿਆਰੀ ਲੱਗ ਰਹੀ ਸੀ। ਜੇ ਉਹ ਆ ਤੋਂ ਗਈ। ਹੁਣ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ। ਉਹ ਆ ਤੋ ਗਈ। ਲੇਕਿਨ ਕੁੜਤੀਆਂ ਇਕਦਮ ਬੇਕਾਰ ਆਈਆਂ।
ਅੱਛਾ।
ਨਾ ਹੁਣ ਉਹ ਕਿਹਨੂੰ ਫੋਨ ਕਰੇ। ਕਿੱਦਾਂ ਉਹ ਮਤਲਬ ਰਿਫੰਡ ਕਰੇ, ਕਿੱਦਾਂ ਰਿਟਰਨ ਕਰੇ। ਉੱਥੇ ਕੋਈ ਹੁੰਦਾ ਹੀ ਨਹੀਂ ਇੰਸਟਾ ਤੇ ਕੋਈ ਰਿਟਰਨ ਦਾ ਰਿਫੰਡ ਦਾ ਕੁ ਹੁੰਦਾ ਨਹੀਂ ਉਹ ਤੇ। ਉਹ ਤੇ ਫਿਰ ਗਿਆ। ਫਿਰ ਉਹ ਕਹਿੰਦੇ ਹੁਣ ਮੇਰੀ ਵੈਸਟ ਐਵੇਂ ਪਈ ਦੀਏ। ਤੇ ਹੁਣ ਕੀ ਮੈਂ ਕਿਹਾ ਹੁਣ ਉਹਨਾਂ ਤੇ ਤੁਸੀਂ ਕਰੋ ਹੀ ਨਾ। ਉਹ ਔਨਲਾਈਨ ਅਗਰ ਸ਼ੋਪਿੰਗ ਵੀ ਕਰਨੀ ਆ ਨਾ। ਅਤੇ ਜਿੱਥੇ ਟਰੱਸਟੇਬਲ ਹੁੰਦਾ ਨਾ ਇਹ ਉੱਥੇ ਹੀ ਕਰਨਾ।
ਬਿਲਕੁਲ-ਬਿਲਕੁਲ ਹੂੰ,
ਆਏ ਸੀ ਭਾਈ ਤੇ ਆਪ ਹੀ ਕਹਿੰਦਾ ਸੀ ਮੈਮ, ਤੁਸੀਂ ਨਾ ਐਮਾਜ਼ੋਨ, ਫਲਿੱਪਕਾਰਟ ਜਾਂ ਮਿਸ਼ੋ ਤੋਂ ਕਰਿਓ ਬਾਕੀ ਕਿਸੇ ਤੋਂ ਵੀ ਉਹ ਬਾ ਅਦਰ ਐਪ ਤੋਂ ਔਨਲਾਈਨ ਸ਼ੋਪਿੰਗ ਨਾ ਕਰਿਓ। ਮੈਂ ਕਿਹਾ ਹਾਂਜੀ-ਹਾਂਜੀ ਮੈਨੂੰ ਪਤਾ। ਹਾਂਜੀ। ਖੁੱਦ ਹੀ ਆਪ ਹੀ ਕਹਿ ਗਏ ਸੀ। ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ। ਹੋਰ ਚੀਜ਼ ਤੋਂ, ਹਾਂਜੀ-ਹਾਂਜੀ
ਚਲੋ ਵਧੀਆ ਹੈ। ਬਸ- ਬਸ ਮੈਂ ਤਾਂ ਬਸ ਸਹੀ ਪੁੱਛ ਰਹੀ ਸੀ ਮੈਂ ਕਿਹਾ ਦੇਖੀਏ ਸ਼ੋਪਿੰਗ -ਵੋਪਿੰਗ ਕਿੱਦਾਂ ਚੱਲ ਹੀ ਅੱਜ-ਕੱਲ ਲੋਕੀ ਗਰਮੀ ਚ ਬਾਹਰ ਨਿਕਲ ਰਹੇ। ਘਰ ਹੀ ਬੈਠੇ ਹੋਏ ਸਭ
ਨਿਕਲਦੇ ਵੀ ਨੇ ਨਿਕਲਣ ਵਾਲੇ ਇਹ ਵੀ ਕਿ ਪਰ ਜਿਹੜੇ ਫਿਸ ਜਾਂਦੇ ਨੇ। ਜਿਹੜੇ ਆਫਿਸ ਜਾਂਦੇ ਨੇ ਸ ਕਿੜ ਕਿਸੇ ਨੂੰ ਗਿਆਰਾਂ ਵਜੇ ਜਾਣਾ ਹੁੰਦਾ। ਹਨਾ। ਤੇ ਤੁਸੀਂ ਮੰਨੋਗੇ ਅੱਠ ਵਜੇ ਇੰਨੀ ਤੇਜ਼ ਧੁੱਪ ਆਉਦੀ ਹੈ ਕਿ ਜਿਵੇਂ ਦੋ ਵਜੇ ਦੀ ਧੁੱਪ
ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ। ਬਿਲਕੁਲ
ਹਾਂਜੀ, ਤੇ ਅ ਨਿਕਲਣ ਵਾਲੇ ਨਿਕਲਦੇ ਨੇ ਕਿਸੇ ਦੀ ਦੁਪਹਿਰ ਦੀ ਸ਼ਿਫਟ ਹੁੰਦੀ ਆ, ਕਿਸੇ ਦੀ ਕਿੱਥੇ ਕਿਸੇ ਨੂੰ ਕਿੱਥੇ ਜਾਣਾ ਪਾਣਾ ਜਾਣਾ ਆਣਾ ਪੈਂਦਾ ਤੇ ਫਿਰ ਜਾਣ ਵਾਲੇ ਜਾਣਦੇ ਵੀ ਨੇ
ਬਿਲਕੁਲ ਨਹੀਂ, ਤੁਸੀਂ ਅਗਰ ਮਾਰਕੀਟ ਕਿਸ ਦਿਨ ਚਲੇ ਵੀ ਜਾਓਗੇ ਨਾ ਤੇ ਤੁਸੀਂ ਦੇਖੋਗੇ ਕਿ ਮਾਰਕੀਟ ਚ ਦੁਨੀਆਂ ਤੁਹਾਨੂੰ ਦਿਖਾਈ ਦੇਗੀ ਜੇ ਅਸੀਂ ਘਰ ਬੈਠੇ ਆ ਤਾਂ ਸਾਨੂੰ ਲੱਗਦਾ ਕਿ ਸਭ ਘਰੇ ਬੈਠੇ ਹੋਏ ਆ। ਮਾਰਕੀਟ ਜਾਓ। ਤਾਂ ਸਭ ਮਾਰਕੀਟ ਦਾਂ ਹੀ ਤੁਹਾਨੂੰ ਫ ਫੁੱਲ ਮਿਲੇਗੀ ਮਾਰਕੀਟ ਤੁਹਾਨੂੰ
ਜੀ-ਜੀ-ਜੀ, ਕਿੰਨਾ ਹੀ ਰਸ਼ ਹੁੰਦਾ ਬਿਲਕੁਲ
ਹੂੰ, ਲੋਕੀ ਨੀ ਦੇਖਦੇ ਸਰਦੀ ਗਰਮੀ ਚ ਜਾਣਾ ਆ ਤੇ ਜਾਣਾ ਈ ਐ ਫਿਰ।
ਹਾਂਜੀ-ਹਾਂਜੀ, ਜਾਣਾ ਤੇ ਜਾਣਾ ਈ ਐ ਬਿਲਕੁਲ ਫੇਰ ਨੀ ਵੀ ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਹਾਂਜੀ ਹਾਂਜੀ, ਓ ਓਕੇ ਸਤਿ ਸ਼੍ਰੀ ਅਕਾਲ ਜੀ।
ਹੱਲ